ਹੈਲੋ ਸਤਿ ਸ਼੍ਰੀ ਅਕਾਲ ਜੀ। ਕਿੱਧਰ ਹੋ ਹਾਂਜੀ ਵਧੀਆ ਵਧੀਆ ਕਿੱਧਰ ਹੋ ਤੁਸੀ
ਨਹੀਂ ਨਹੀਂ ਘਰ ਹੀ ਸੀ
ਅੱਛਾ ਰੋਡ ਤੇ ਘਰ ਹੋਣਾ ਮੈਨੂੰ ਲੱਗਦਾ
ਹਾਂਜੀ -ਹਾਂਜੀ- ਹਾਂਜੀ
ਹਾਂਜੀ ਹੋਰ ਦੱਸੋ ਕੀ ਹਾਲ
ਵਧੀਆ ਤੁਸੀਂ ਦੱਸੋ
ਬਸ ਮੈਂ ਵੀ ਵਧੀਆ ਬੈਠੀ ਵੀ ਸੀ ਫ੍ਰਰੀ ਸੀ ਮੈਂ ਕਿਹਾ ਚਲੋ ਗੱਲ ਕਰਲਾ ਤੁਹਾਡੇ ਨਾਲ
ਹਾਂਜੀ -ਹਾਂਜੀ ਬੱਚੇ ਠੀਕ ਨੇ ਨਹੀ- ਨਹੀ ਹਜੇ ਕਰਨਾ ਹਾਂਜੀ ਹਾਂਜੀ- ਹਾਂਜੀ ਅੱਜ ਬਸ ਲੇਟ ਹੋ ਗਿਆ। ਘਰ ਗੈਸਟ ਆਏ ਦੇ ਸੀ
ਅੱਛਾ-
ਹਾਂਜੀ ਇਸ ਕਰਕੇ ਥੋੜੀ ਲੇਟ ਹੋ ਗਿਆ।
ਹਾਂ ਬਸ ਗਰਮੀ ਹੈ। ਚ' ਗਰਮੀ ਆਸ ਤਾਂ ਬਸ ਐਦ ਹੀ ਹੈ। ਕੋਈ ਨਾ ਕੋਈ ਆਇਆ ਗਿਆਦਾ ਸਾਡੇ ਵੀ ਅੱਜ ਆਈ ਦ ਸੀ ਫਿਰ ਹੁਣੇ ਡਿਨਰ ਡੁਨਰ ਕਰਾ ਕੇ ਉਹ ਨੂੰ ਹੁਣ ਭੇਜਿਆ ਵੇ
ਹਾਂਜੀ -ਹਾਂਜੀ ਬਸ ਉਹ ਵੀ ਥੋੜ੍ਹੀ ਦੇਰ ਹੋ ਰ ਨਹੀਂ ਗਏ ਨੇ ਤੇ ਨਾਲੇ ਕੁੱਝ ਬੱਚੇ ਬਾਹਰ ਘੁੰਮਣ ਗਏ ਤੇ ਸੀ ਬਾਹਰੋਂ ਕੁਛ ਖਾ ਪੀ ਆਏ ਨੇ ਤੇ ਹੁਣ ਮੈਂ ਹੀ ਰਹਿ ਗਈ ਹਾਂ ਮੈਂ ਕ ਦੇ ਦੇਖ ਲੈਂਦੀ ਹ ਕੀ ਬਣਦੀ
ਬਸ ਸਾਡੇ ਵੀ ਪਹਿਲੇ ਬਾਹਰੋਂ ਲਿਆਂਦਾ ਸੀ ਥੋੜਾ ਜਹਾ ਫਾਸਟ ਫੂਡ ਵਗੈਰਾ ਫਿਰ ਮੈਂ ਘਰ ਵੀ ਤਿਆਰ ਕੀਤੀ ਦੀ ਸੀ ਰੋਟੀ ਪਨੀਰ ਵਗੈਰਾ ਬਣਾਇਆ ਦਾ ਸੀ ਬਸ ਫਿਰ ਉਹਨਾਂ ਨੇ ਰੋ ਇੱਕੋ ਹੀ ਫੁਲਕਾ ਖਾਧਾ ਕਿਉਂਕੀ ਪਹਿਲੇ ਢਿੱਡ ਦੇਖੋ ਭਰ ਗਿਆ
ਹਾਂਜੀ ਹਾਂਜੀ ਉਹ ਬੱਚੇ ਵੀ ਅੱਜ ਗਏ ਦੇ ਸੀ ਮਾਮੂ ਆਏ ਪੇ ਸੀ ਉਹਨਾਂ ਦੇ ਤੇ ਉਹ ਬਾਹਰ ਗਏ ਤੇ ਸੀ ਖਾਣ ਫਿਰ ਲੈ ਕੇ ਗਏ ਦੇ ਸੀ ਉਹਨਾਂ ਨੂੰ ਘੁਮਣ ਤੇ ਮੈਂ ਘਰ ਸੀ ਗੈਸਟ- ਚਾਹੀਦੇ ਸੀ
ਅੱਛਾ ਬਸ ਗਰਮੀਆਂ ਸੁ ਹੋਣ ਏਦਾਂ ਹੀ ਹੈ ਕੋਈ ਨਾ ਕੋਈ ਹੁਣ ਆਜ ਮੇਰੀ ਸਿਸਟਰ ਵੀ ਲੋ ਹੋ ਕੇ ਗਏ ਨ ਹੁਣੈਂ ਕੱਲ ਕਹਿੰਦੇ ਮੇਰੀ ਮਤਲਬ ਕੱਲ੍ਹ ਮੇਰੀ ਕਜ਼ਨ ਸਿਸਟਰ ਆ ਉਹ ਕਹਿ ਰਹੀ ਕਿ ਮੈਂ ਆਉਂਦੀ ਹਾਂ ਚਲੋ ਘਰ ਉਹ ਆਈ ਦੀ ਸੀ ਨਾ ਆਪਣੇ ਇੱਥੇ ਪੇਕੇ ਰਹਿਣ ਆਈ ਦੀ ਸੀ। ਤੇ ਉਹ ਕਾਫੀ ਟਾਈਮ ਹੋ ਗਿਆ ਉਹਨੂੰ ਆਇਆ ਫਿਰ ਪਿੱਛੇ ਮੈਂ ਘਰ ਨੀ ਸੀ ਮੈਂ ਗਈ ਸੀ ਸੀ ਘੁੰਮਣ ਫਿਰਨ ਕਿੱਥੇ ਤੇ ਹੁਣ ਮੈਂ ਘਰ ਆਈ ਸੀ ਪਹਿਲੇ ਆਹ ਜਾਣ ਲੱਗੀ ਸੀ ਉਹ ਨਾ ਫੇਰ ਮੈਂ ਉਹਨੇ ਕਿਹਾ ਨਹੀਂ ਅੱਜ ਨਾ ਆ ਤ ਫੇਰ ਦੋ ਦੋ ਬੰਦੇ ਇਕੱਠੇ ਨੀ ਸਾਮੇ ਜਾਦੇ
ਹਾਂਜੀ ਹਾਂਜੀ ਇਹ ਤੇ ਹੈ ਬਿਲਕੁਲ
ਫੇਰ ਮੈਂ ਕਿਹਾ ਤੂੰ ਕੱਲ ਆਈ ਹੁਣ ਫਿਰ ਉਹ ਕੱਲ ਆਏਗੀ ਫਰ ਮੈਂ ਕਿਹਾ ਚਲੋ ਕੱਲ ਕਿੱਥੇ ਘੁੰਮਵਾਂਗੇ ਨਾਲ ਮੈਂ ਕਿਹਾ ਚਲੋ ਤੁਹਾਨੂੰ ਵੀ ਪੁੱਛ ਲਵਾਂ ਤੁਸੀਂ ਫ੍ਰੀ ਹੋ ਤੇ
ਹਾਂਜੀ ਹਾਂਜੀ ਕੋਈ ਗੱਲ ਨੀ ਮੈਂ ਨਾ ਸਵੇਰੇ ਦੱਸ ਦਾਗੇ ਤੁਹਾਨੂੰ ਹਾਂਜੀ ਦੇਖ ਲਈਏ ਕਿ ਤੇ ਘੁੰਮਣ ਲ ਜਾਣਾ ਏ ਕੱਲ
ਹਾਂ ਹਾਂ ਕੋਈ ਨੀ ਬਸ ਨਾ ਬਣਾ ਲਓ ਪਲੇਨ ਬੱਚਿਆਂ ਨੂੰ ਨਾਲ ਲੈ ਚੱਲਣਾ ਅਸੀਂ ਵੀ ਨਾਲ ਲੈ ਚਲਾਗੇ ਬੱਚਿਆਂ ਨੂੰ ਕਿੱਥੇ ਵੋਟਰ ਪਾਰਕ ਵਗੈਰਾ ਹੋਣ ਨੇ ਇੰਨੀ ਗਰਮੀ ਹੋਈ ਪੀ ਐ
ਹਾਂਜੀ ਬੱਚੇ ਤੇ ਬੜੀ ਜਿੱਦ ਕਰ ਰਹੇ ਨੇ ਮੰਮਾ ਵੋਟ
ਹਾਂ ਜਾਂ ਫਿਰ ਜਾਂ ਫਿਰ ਇੱਥੇ ਨੇੜੇ ਸਾਡੇ ਇੱਥੇ ਹੀ ਬਿਲਕੁਲ ਕੁੱਲ ਮਤਲਬ ਦੋ ਤਿੰਨ ਕਿਲੋਮੀਟਰ ਹੈਗੀ ਟਰੈਂਪੋਲੀਨ ਪਾਰਕ ਖੁੱਲੀ ਹੈ ਇੱਥੇ ਨਵੀਂ ਉੱਥੇ ਲੈ ਚੱਲਦੇ ਆਂ ਬੱਚਿਆਂ ਨੂੰ ਥੋੜ੍ਹੀ ਇੰਜੋਏਮੈਂਟ ਹੋ ਜਾਵੇਗੀ ਉਹ ਦੀ ਨਾਲੇ ਸੇਫ ਵੀ ਹੈਗਾ।
ਅੱਛਾ ਕੋਈ ਗੱਲ ਨਹੀਂ ਬਣਾ ਲੈਂਦੇ ਹਾਂ ਪਲੈਨ
ਹਾਂਜੀ ਬਣਾ ਲਓ ਬਣਾੈ ਤੇ ਮੈਨੂੰ ਦੱਸ ਸੁਣਾ ਤੁਸੀਂ ਤੇ ਫੇਿਰ ਆਪਾਂ ਸਵੇਰੇ ਉਸ ਹਿਸਾਬ ਨਾਲ ਫਿਰ ਅਸੀਂ ਚੱਲਾਂ ਉਠ ਲਾਂਗੇ ਨਾ ਮਤਲਬ ਤਿੰਨੋ ਕਰ ਲਾਂਗੇ ਮੈਂ ਕਿਹਾ ਚਲੋ ਤੁਹਾਨੂੰ ਵੀ ਫੋਨ ਕਰਕੇ ਪੁੱਛ ਲਵਾਂ ਨੀਤਾ ਹੁਣ ਜੇ ਘਰ ਆ ਜਾਓ ਚੱਕਰ ਲਾਜਓ ਹਾਂ ਸਾਡੇ ਵੀ ਤਾਂ ਮਗਰ ਪਈ ਹੋ ਇਸਏੇ ਹੀ ਤੇ ਬਸ ਫੇਿਰ ਉਹਨੂੰ ਮੈਂ ਕਿਹਾ ਚਲੋ ਫਰ ਕੱਲ ਲੈ ਚਲਣੇ ਨਾਲੇ ਕੱਲ ਹਾਂ ਦੇਖੋ ਹੁਣ ਅਸੀਂ ਵੀ ਤਾਂ ਇੰਨਾ ਟਾਈਮ ਦੇਖ ਇੱਥੇ ਰਿਹਾ ਵੀ ਨੀ ਜਾਂਦਾ ਜੋ ਮਾਨੀ ਕਰ ਰਿਹਾ ਜੀ ਹੈ ਨਾ ਫਿਰ ਬੱਚੇ ਵੀ ਅੱਜ ਕੱਲ੍ਹ ਦੇਖੋ ਹਰ ਇੱਕ ਬੱਚੇ ਨੂੰ ਆਪਣੀ ਪਰਸਨਲ ਸਪੇਸ ਚਾਹੀਦੀ
ਬਿਲਕੁਲ ਬਿਲਕੁਲ ਬਿਲਕੁਲ
ਬਸ ਅੱਜ ਕੱਲ ਬ ਬੱਚਿਆਂ ਨੂੰ ਐਵੇਂ ਕਿ ਮੈਨੂੰ ਸਾਨੂੰ ਘੁਮਾਓ ਬਸ ਕਿੱਥੇ ਜਾ ਕੇ ਸਿਰਿਆ ਨਾ ਕਿਸੇ ਕਾਰ ਨੀ ਜਾ ਕੇ
ਥੇ ਗਏ ਸੀ ਆਪਾਂ ਇਹਦੇ ਜੀ
ਹਾ ਬਿਲਕੁਲ ਹਾਂ ਸਾਡਾ ਜ਼ਮਾਨਾ ਸਹੀ ਸੀ ਨਾ ਅਸੀਂ ਨਾਨੀ ਘਰ ਰਹਿ ਆਦੇ ਸੀ ਸਾਡਾ ਜ਼ਮਾਨਾ ਸੀ ਅਸੀਂੁ ਛੁੱਟੀਆਂ ਪੈਣੀਆਂ ਨਾਨੀ ਘਰਜ ਆਣਾ ਛੁੱਟ ਖਤਮ ਹੋਣੀਆਂ ਫੇਰ ਆਉਦਾ ਸਕੂਲ ਦਾ ਕੰਮ ਛੁੱਟੀਆਂ ਦਾ ਕੰਮ ਸਕੂਲ ਸ਼ੁਰੂ ਹੋ ਜਾਣਾ ਫੇਰ ਅਸੀਂ ਕਰਨਾ
ਸਕੂਲ ਦੇ ਵਿੱਚ ਹੀ ਕਰ ਲੈਂਦੇ ਸੀ
ਬਿਲਕੁਲ ਬਿਲਕੁਲ ਇਹਨਾਂ ਦੇ ਤਾਂ ਨਾਲੇ ਕੰਮ ਵੀ ਇੰਨਾ ਇੰੋਰਟਟ ਵੀ ਇਨਾ ਜ਼ਿਆਦਾਤਾ ਸਨ ਤੇ ਚੋ ਇਨਾ ਕੰਮ ਵੀ ਨੀ ਹੁੰਦਾ ਸੀ ਇਹਨਾਂ ਦੇ ਇਹ ਪ੍ਰੋਜੈਕਟ ਬਣਾਓ ਉਹ ਪ੍ਰੋਜੈਕਟ ਬਣਾਓ ਅੱਜ ਕੱਲ ਤਾਂ ਪ੍ਰੋਜੈਕਟ ਵਿਚ ਵੀ ਕੀ ਆਉਣ ਲੱਗਿਆ ਤੁਸੀਂ ਜਿੱਥੇ ਰ ਬ ਬ ਬ ਸਿੱਖੋ ਮੈਂ ਕਿਹਾ ਹੁਣ ਜੇ ਬੱਚਾ ਨਾ ਆ ਗਿਆਿਆ ਹੋਏ ਉਹ ਕੀ ਐਕਸਪੀਰੀਅੰਸ ਲਿਖੂਗਾ ਆਪਣਾ
ਉਹੀ ਤੇ ਅੱਜ ਕਲ੍ਹ ਇਹ ਜ਼ਿਆਦਾ ਹੋ ਗਿਆ ਇਹ ਪ੍ਰੋਜੈਕਟ ਦਾ ਵਰਕ ਇਹਨਾਂ ਨੇ ਜ਼ਿਆਦਾ ਹੀ ਕਰ ਦਿੱਤਾ
ਹਾਂਜੀ ਚਲੋ ਬ ਬਾ ਨੈੱਟ ਤੋਂ ਵੇਖ ਚਲੋ ਲਿਖ ਵੀ ਲੈਂਦਾ ਹੁਣ ਬੱਚਾ ਪਿਕਚਰ ਕਿੱਥੋਂ ਲਿਆਵੇ ਸੇਮ ਜਗ੍ਹਾ ਦੀ ਉਹ ਵੀ ਆਪਣੇ ਨਾਲ
ਹਾਂਜੀ ਬੱਸ। ਅੱਜ, ਕੱਲ ਇਹ ਜ਼ਿਆਦਾ ਹੀ ਹੋ ਗਿਆ ਪ੍ਰੋਜੈਕਟ ਦਬਾਰਕ ਜ਼ਿਆਦਾ ਬਰਡਨੇ, ਪੜਨ ਵਾਸਤੇ ਚਾਹੀਦੇ ਹਿੰਦੇ ਨਾ ਹੂੰਨ ਪੁਛ
ਬਿਲਕੁਲ, ਬਿਲਕੁਲ। ਬਸ ਉਹੀ ਹੈ ਨਾ ਬਹੁਤ ਜ਼ਿਆਦਾ ਔਰ ਬੱਚਿਆਂ ਨੇ ਕਰਨਾ ਹੁੰਦਾ ਦੇਖੋ, ਕਰਨਾ ਤਾਂ, ਐਂਡ ਤੇ ਸਾਨੂੰ ਹੀ ਹੁੰਦਾ।
ਹਾਂ। ਉਹੀ ਤੇ।
ਚਲੋ ਹੋਰ ਹੈ ਹਾਲੇ ਤਾਂ, ਪੈ ਹਾਲੇ ਤਾਂ, ਦਿਨ ਵੀ ਇੰਨੇ ਪਏ ਨੇ ਛੁੱਟੀਆਂ ਦੇ ਇਹਨਾ ਦੇ।
ਖਾਂਦੇ ਰਹਿਣਾ ਸਾਡਾ ਤਾਂ ਤੱਕ
ਹੋਰ?
ਫੇਰ ਤੁਸੀਂ ਮੈਨੂੰ ਤਾਸ ਹਾਂ। ਫੇਰ ਤੁਸੀਂ ਮੈਨੂੰ ਦੱਸਣਾ ਸਵੇਰੇ-ਸਵੇਰੇ ਫੇਰ, ਮੈਂ ਉਹ ਸਾਬ ਨਾਲ ਮਤਲਬ ਲੰਚ ਤਿਆਰ ਕਰ ਲਾਂਗੀ ਨਾ।
ਹੈਲੋ। ਤੁਹਾਡੀ ਆਵਾਜ਼ ਘੱਟ ਰਹੀ ਹੈ, ਬਹੁਤ। ਹੈਲੋ।
ਸਾਡੀ ਆਵਾਜ਼ ਬਹੁਤ ਘੱਟ ਰਹੀ ਹੈ। ਮੈਨੂੰ ਲੱਗਦਾ ਨੈਟਵਰਕ ਇਸ਼ੂ।
ਹਾਂਜੀ। ਕੋਈ ਗੱਲ ਨੀ ਮੈਂ ਸਵੇਰੇ ਦੱਸਦੀ ਤੁਹਾਨੂੰ।
ਦੇਖੋ ਮੈਂ ਤਾਂ ਦੋ ਜਗ੍ਹਾ ਸੋਚੀ ਫਿਰ, ਮੈਂ ਸੋਚ ਰਹੀ ਕਿ ਸਵੀਮਿੰਗ ਨਾਲ ਰਹਿਣ ਮਤਲਬ ਸਵੀਮਿੰਗ ਪੂਲ ਰਹਿਣ ਹੀ ਰਹੀ ਹੈ ਬੱਚਿਆਂ ਨੂੰ ਪਤਾ ਨੀ ਦੇਖੋ ਕਿੰਨਾ ਅੱਜ-ਕੱਲ ਦਿਖਾਉਂਦੇ ਨੇ ਕਿੰਨਾ ਮਤਲਬ ਅਹ ਸਕਿੰਨ ਨੂੰ ਮਤਲਬ ਜਿਵੇਂ ਪਤਾ ਨੀ ਕਿਹੋ ਜਿਹਾ ਪਾਣੀ ਕਿੰਨੇ ਦਿਨਾਂ ਦਾ ਪਾਣੀ ਏ, ਕਿਸੇ ਬੰਦੇ ਨੂੰ ਕੀ ਐਲਰਜੀ ਉਹ ਵਿੱਚ ਉਹਦੇ ਵਿੱਚ ਨਾਤਾ ਹੋਣਾ, ਇਹ ਮਤਲਬ ਬੱਚਿਆਂ ਨੂੰ ਲੱਗਣਾ ਫਿਰ ਮੈਂ ਤੇ, ਨਾਲੂੰ ਮਨਾ ਕਰ ਰਹੀ ਹਾਂ ਬੱਚਿਆਂ ਨੂੰ ਅਸੀਂ ਘਰ ਹੀ ਟੱਪ ਮੰਗਵਾ ਦਿੰਦੇ ਹਾਂ, ਵੱਡਾ ਤੇ ਤੁਸੀਂ ਘਰ ਹੀ ਆਪਣਾ ਇੰਜੋਏ ਕਰ ਲਿਓ ਹਨਾ। ਤੇ ਚਲੋ ਦੇਖੋ ਫੇਰ ਵੀ ਕੀ ਹੁੰਦਾ ਹੈ, ਹੁਣ ਜੀਦੇ ਬੱਚਿਆਂ ਦੀ। ਬਾਕੀ ਟੈਂਪਲ ਇਹਦਾ ਸੋਚ ਰਹੀ ਹਾਂ ਬਈ ਉੱਥੇ ਲੈ ਜਾਂਦੀ ਹ ਬੱਚਿਆਂ ਨੂੰ ਨਾਲੇ--ਦੇਖੋ ਸੇਫ ਪਲੇਸ ਨੇ, ਬੱਚੇ ਇੰਜੋਏ ਵੀ ਕਰ ਲੈਣਗੇ ਨਾਲੇ ਨਵਾਂ ਖੁੱਲਿਆ ਹਨਾ ਬੱਚੇ ਘੁੰਮ ਫਿਰ ਵੀ ਆਉਣਗੇ, ਐਕਸਪਲੋਰ ਵੀ ਕਰ ਲਣਗੇ ਉਹ ਜਗ੍ਹਾ। ਤੇ ਹੋਰ ਅੱਗੋਂ ਫਿਰ ਕਿਥੇ ਖਾਣ ਪੀਣ ਚੱਲ ਲਵਾਂਗੇ। ਪੀਜ਼ਾ ਵਗੈਰਾ ਖਾਵਾਂਗੇ। ਹਾਂਜੀ-ਹਾਂਜੀ।